ਸਤਿ ਸ੍ਰੀ ਅਕਾਲ ਜੀ।
ਹਾਂਜੀ, ਵਧੀਆ। ਤੁਸੀਂ ਦੱਸੋ?
ਹਾਂਜੀ। ਮੈਂ ਵੀ ਠੀਕ ਹਾਂ।
ਹੋਰ ਕੀ ਕਰ ਸੀਗੇ?
ਮੈਂ ਪਤਾ ਬੁਕਸ ਦੀ ਸ਼ੋਪਿੰਗ ਕਰਨ ਵਾਸਤੇ ਸੋਚ ਰਹੀ ਸੀ। ਤੁਸੀਂ ਕੁਛ ਅਛੀ ਬੁਕਸ ਦਾ ਸ਼ਜੇਸ਼ਨ ਦੋਗੇ ਮੈਨੂੰ।
ਪੈਸੇ ਤਾਂ ਮੈਂ ਤੁਹਾਨੂੰ ਦੱਸਾਂ ਤਾਂ ਮਤਲਬ ਮੈਨੇ ਐਵੇਂ ਬੁੱਕਸ ਵਗੈਰਾ ਪੜ੍ਹੀਆਂ ਨੀ ਹੈਗੀਆਂ।
ਅੱਛਾ,
ਜੀ ਬਟ ਅਗਰ ਮਤਲਬ ਤੁਹਾਨੂੰ ਕਿਵੇਂ ਦੀਆਂ ਪਸੰਦ ਨੇ ਮਤਲਬ ਨੋਵਲਸ ਵਗੈਰਾ ਪੜ੍ਹਦੇ ਹੋ ਜਾਂ ਕਿਵੇਂ
ਹਾਂਜੀ ਨੋਵਲਸ ਵੀ ਪੜ੍ਹਦੀ ਹਾਂ ਬਟ ਹੁਣੇ ਮੈਨੂੰ ਥੋੜ੍ਹਾ ਸੈਲਫ ਇੰਪਰੂਵਮੈਂਟ 'ਤੇ ਵਰਕ ਕਰਨਾ ਹੈ ਅਤੇ ਉਹਦੇ ਵਾਸਤੇ ਕੋਈ ਬੁੱਕਸ ਤੁਸੀਂ ਸੁਜੈਸਟ ਕਰ ਸਕਦੇ ਹੋ
ਤੇ ਮੈਂ ਤਾਂ ਤੁਹਾਨੂੰ ਇਹ ਕਹਾਂਗੀ ਕਿ ਤੁਸੀਂ ਨਾ ਫੇਰ ਇੰਟਰਨੈਟ ਤੇ ਵੈਸੇ ਮਤਲਬ ਸਰਚ ਕਰਿਓ ਤੁਹਾਨੂੰ ਵਧੀਆ ਬੁਕਸ ਮਿਲ ਜਾਣਗੀਆਂ ਕਿਉਂਕਿ ਮੈਨੂੰ ਇਹਦੇ ਬਾਰੇ ਇਨੀ ਨੋਲੇਜ ਨੀ ਨਾ ਹੈਗੀ
ਹਾਂਜੀ ਹਾਂਜੀ ਜੀ
ਹਾਂਜੀ ਵੈਸੇ ਚਲੋ ਵਧੀਆ ਹਨਾ, ਬੁੱਕਸ ਪੜ੍ਹਨੀਆਂ ਚਾਹੀਦੀਆਂ ਬਟ ਇਹ ਹੈ ਕਿ ਸਾਡੇ ਇੱਥੇ ਮਤਲਬ ਐਵੇਂ ਕੋਈ ਸਟੇਸ਼ਨਰੀ ਵਗੈਰਾ ਨਹੀਂ ਹੈਗੀ ਨਾ ਕੋਈ ਲਾਇਬ੍ਰੇਰੀ ਹੈਗੀ।
ਹੂ
ਨਹੀਂ। ਫਿਰ ਤੁਹਾਨੂੰ ਪਤਾ ਕਿ ਘਰੋਂ ਆਪਾਂ ਨੂੰ ਟਾਈਮ ਇਨਾ ਨਹੀਂ ਮਿਲਦਾ ਕਿ ਹਾਂ ਆਪਾਂ ਜਾ ਕੇ ਬਾਹਰ ਪੜ੍ਹੀਏ ਬੁੱਕਸ
ਹਾਂਜੀ, ਹੋਰ ਦੱਸੋ ਰਾਤ ਦਾ ਕੀ ਪਲੈਨ ਹੈ ਤੁਹਾਡਾ
ਕੁਛ ਨੀ ਕੁਛ ਨੀ ਬਸ ਹੁਣ ਵਿਹਲੀ ਸੀਗੇ ਰੈਸਟ ਕੀਤਾ ਸੀ ਮੈਂ ਕਿਹਾ ਕਾਲ ਕਰ ਲੈਦੀ ਆ ਥੋਨੂੰ
ਹਾਂਜੀ
ਤੁਸੀ ਹੋਰ ਦੱਸੋ ਵਧੀਆ ਚੱਲ ਰਹੀ ਹੈ ਸਟੱਡੀ?
ਹਾਂਜੀ ਬਸ ਚੱਲ ਰਹੀ ਹੈ ਵਧੀਆ,
ਹੋਰ ਕੀ ਖਾਇਆ ਤੁਸੀਂ ਦੁਪਹਿਰੇ ਯਾਹ ਹੁਣ ਕੀ ਖਾ ਕੇ ਹਟਿਓ
ਮੈਂ ਤਾਂ ਪਰਾਂਠੇ ਖਾਇਆ ਸੀ ਪਿੰਡੀ ਨਾਲ ਤੇ ਨਾਲ ਮਸਤ ਜਾ ਮੱਠਾ ਪੀਤਾ ਸੀ ਨਾਲ
ਅੱਛਾ-ਅੱਛਾ, ਮਤਲਬ ਤੁਸੀਂ ਤਾਂ ਐ ਮਤਲਬ ਵਧੀਆ ਮਤਲਬ ਟੋਟਲੀ ਨੀਂਦ ਵਾਲਾ ਦੁਪਹਿਰ ਦਾ ਖਾਣਾ ਖਾ ਕੇ ਘਟਿਓ ਵੀ ਤੈਨੂੰ ਨੀਂਦ ਪ੍ਰੋਪਰ ਆਵੇ
ਹਾਂਜੀ ਤਾਂਹੀਓ ਮੈਨੂੰ ਥੋੜੀ ਨਿੰਦਰ ਵੀ ਆ ਰਹੀ ਜੀ ਹੈ ਅੱਜ ਕੱਲ
ਹੂੰ, ਕਿਉਂਕਿ ਦੇਖੋ ਹੁਣ ਕੋਈ ਹਾਂਜੀ, ਕਿਉਂਕਿ ਹੁਣ ਦੇਖੋ ਨਾ ਆਪਾਂ ਕਿੰਨੇ ਫ੍ਰੀ ਹਾਂ ਆਪਣੇ ਕੋਲ ਕੋਈ ਹੈ ਹੀ ਨਹੀ ਕੁਛ ਟਾਈਮ ਕਰਨ ਲਈ ਵੇਲੇ ਬੈਠੇ ਰ ਆ ਕਦੇ ਮਤਲਬ ਸੋ ਲਏ ਕਦੇ ਘਰ ਦਾ ਕੰਮ ਕਰ ਲਿਆ ਇਹ ਤੋਂ ਵਧੀਆ ਚਲੋ ਹਨਾ ਆਪਾਂ ਬੁੱਕਸ ਵਗੈਰਾ ਪੜ੍ਹੀਏ ਤਾਂ ਵਧੀਆ ਲੱਗਦਾ ਆਪਾਂ ਨੂੰ
ਹਾਂਜੀ-ਹਾਂਜੀ ਹੋਰ ਤੁਸੀਂ ਕੀ ਖਾਇਆ ਸੀ
ਬਸ ਅਹ ਸਾਡੇ ਫੰਕਸ਼ਨ ਸੀਗਾ ਘਰ ਚ ਛੋਟਾ ਜਾ ਅਸੀਂ ਬਣਾਏ ਸੀਗੇ ਛੋਲੇ ਤੇ ਪੂਰੀਆਂ ਤੇ ਨਾਲ ਅਸੀਂ ਹਾਂਜੀ ਨਾਲ ਬਣਾਇਆ ਸੀਗਾ ਪੇਠਾ ਤੇ ਰਾਇਤਾ
ਆਹੋ ਤੇ ਅੱਛਾ ਜਿਵੇਂ ਪਾਠ ਰਖਵਾਇਆ ਜਾਂਦਾ ਹੈ, ਉਹ ਵਜਾ ਅੱਛਾ-ਅੱਛਾ ਚਲੋ
ਮੈਂ ਤਾਂ ਕਹਿ ਰਹੀ ਤੁਸੀਂ ਆਉਣਾ ਤਾਂ ਆਓ ਤੁਂ ਤੁਹਾਡੇ ਲਈ ਵੀ ਬਣਵਾ
ਹਾਂਜੀ-ਹਾਂਜੀ ਜ਼ਰੂਰ ਆ ਅਵਾਗੇ।
ਤੁਸੀਂ ਆ ਹਾਂ। ਜਿੱਦਣ ਤੁਸੀਂ ਫ੍ਰਰੀ ਹੋਏ ਜਰੂਰ ਆਇਓ।
ਹਾਂਜੀ ਹਾਂਜੀ।
ਹਾਂ। ਤੇ ਮੈਨੂੰ ਦੱਸ ਤੁਸੀਂ ਦੱਸ ਦੋ ਫੇਿਰ ਮੈਨੂੰ ਵੀ ਕਿ ਮੈਂ ਕਿਹੜੀ ਕਿਹੜੀ ਬੁੱਕਸ ਪੜ੍ਹਾਂ ਕਿਉਂਕਿ ਤੁਂ ਤਾਂ ਮੈਨੂੰ ਲੱਗਦਾ ਬਹੁਤ ਸਾਰੇ ਬੁੱਕਸ ਪੜ੍ਹੀਆਂ ਵੀ ਹੋਣੀਆਂ।
ਨਹੀਂ ਮੈਂ ਤਾਂ ਮਤਲਬ ਇੰਨੀ ਜ਼ਿਆਦਾ ਬੁੱਕਸ ਤਾਂ ਨਹੀਂ ਪੜ੍ਹੀਆਂ ਬਟ ਮੈਂ ਕੋਸ਼ਿਸ਼ ਕਰ ਰਹੀ ਹਾਂ ਆਪਣੇ ਵਾਸਤੇ ਕਿ ਮੈਂ ਕੁਛ ਅੱਛੀ ਸੀਹੀ ਬੁੱਕਸ ਖ਼ਰੀਦਾਂ। ਤੇ ਮੈਂ ਉਹੀਓ ਤਕ ਰਹੀ ਸੀ ਤੇ ਮੈਂ ਤੇ ਇਹ ਤਕਦੀ ਹਾਂ ਕਿ ਬਹੁਤ ਸਾਰੇ ਲੋਕ ਵੀ ਮਤਲਬ ਏ ਬੁੱਕਸ ਵਗੈਰਾ ਪੜ੍ਹਦੇ ਨੇ ਅਸੀਂ ਤੇ ਕੁੱਛ ਵੀ ਨੀ ਹੈ ਉਹਨਾਂ ਦੇ
ਹਾਂਜੀ ਇਹ ਤਾਂ ਹੈਗਾ ਕਿਉ ਕਿ ਹਨਾ ਬਹੁਤ ਮਤਲਬ ਕੋਈ ਆਪਣਾ ਅ ਕਨਫੀਡੈਂਸ ਇੰਪਰੂਵ ਕਰਨ ਲਈ ਕੋਈ ਆਪਣਾ ਬਿਜਨਸ ਕਰਨ ਲਈ ਬਹੁਤ ਸਾਰੀਆਂ ਬੁੱਕਸ ਪੜ੍ਹਦੇ ਨੇ।
ਹਾਂਜੀ।
ਤੇ ਆਪਾਂ ਤਾਂ ਇੱਕ ਬਸ ਇਹ ਹੁੰਦਾ ਕਿ ਆਪਾਂ ਬੋਰ ਨਾ ਹੋਈਏ ਉਸ ਚੀਜ਼ ਦੇ ਨਾਲ ਆਪਾਂ ਕਹਿ ਲੈਂਦੇ ਹਾਂ ਕਿ ਚਲੋ ਨੋਵਲਸ ਵਗੈਰਾ ਪੜ੍ਹ ਲੈਂਦੇ ਹਾਂ।
ਹਾਂਜੀ ਹਾਂਜੀ।
ਹਮ।
ਹੋਰ ਤੁਹਾਨੂੰ ਕੁਕਿੰਗ ਵਗੈਰਾ ਸ਼ੋਕ ਹੈ?
ਹਾਂਜੀ ਹਾਂਜੀ ਮੈਂ ਕੁਕਿੰਗ ਵੀ ਕਰ ਲੈਂਨੀਂ ਹਾਂ ਸਾਰਾ ਕੁਛ ਆਉਂਦਾ ਮੈਨੂੰ।
ਚਲੋ ਇਹ ਤੇ ਹੋਰ ਵਧੀਆ ਗੱਲ ਏ ਕਿਉਂਕਿ ਤੇ ਸਾਰੇ ਘਰ ਦੇ ਲੋਕ ਇਹੀੋ ਈ ਐਕਸਪੈਕਟ ਕਰਦੇ ਨੇ ਕਿ ਬਈਆ ਕੁੜੀਆਂ ਨੂੰ ਕੁਕਿੰਗ ਨਾ ਆਏ ਐਸਾ ਤਾਂ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਕੁਕ ਕੁਕਿੰਗ ਤੇਆ ਨਹੀਂ ਆਉਣੀ ਚਾਹੀਦੀ ਹੈ।
ਸਹੀ।
ਅੱਛਾ ਤੁਸੀਂ ਸਭ ਤੋਂ ਮਤਲਬ ਐਵੇਂ ਰੀਸੈਂਟਲੀ ਤੁਸੀਂ ਕੀ ਬਣਾਇਆ ਸੀ?
ਵੈਸੇ ਦੇਖੋ ਹਨਾ ਮੈਂ ਕੱਲ ਗੱਲ ਕੀਤੀ ਸੀਗੀ ਤਾਂ ਕੱਲ ਤਾਂ ਮੈਨੇ ਚੀਲੇ ਬਣਾਏ ਸੀਗੇ ਬੇਸਣ ਦੇ ਹਾਂਜੀ।
ਅੱਛਾ।
ਹਾਂ ਤੇ ਫੇਰ ਮਤਲਬ ਰਾਤੀ ਬਣਾਈ ਸੀਗੀ ਅਹ ਜੀਰੇ ਵਾਲੇ ਆਲੂ। ਜਿਹੜੇ ਸੁੱਕੇ ਆਲੂ ਹਾਂਜੀ। ਜੀ ਉਹ ਬਣਾਈ।
ਅਰੇ ਜੀਰੇ ਵਾਲੇ ਆਲੂ ਨਾਲ ਅਰਹਰ ਦੀ ਦਾਲ ਤੇ ਚਾਵਲ ਕਿਆ ਕੰਬੀਨੇਸ਼ਨ ਹੁੰਦਾ ਹੈ ਨਾ।
ਸਹੀ ਗੱਲ ਹੈ ਮਤਲਬ ਚਾਵਲ ਤਾਂ ਨਾ ਤੁਸੀਂ ਜਿਹੜੀ ਮਰਜ਼ੀ ਚੀਜ਼ ਨਾਲ ਖਾ ਲਓ ਇੰਨਾ ਵਧੀਆ ਕੰਫਰਟ ਫੁਡ ਬਣਦਾ ਨਾ ਆਪਣਾ
ਹਾਂਜੀ,
ਚਾਹੇ ਤੁਸੀਂ ਮਤਲਬ ਜਿਵੇਂ ਉਹ ਤੁਸੀਂ ਰੈਸਿਪੀ ਦੱਸੀ ਸੀਗੀ ਕਿ ਦਹੀਂ ਤੱੜਕੇ ਦੀ ਉਹਦੇ ਨਾਲ ਵੀ ਚਾਵਲ ਕਿੰਨੇ ਟੇਸਟੀ
ਹਾਂਜੀ ਅਰੇ ਉਹਦੇ ਨਾਲ ਤੇ ਮਤਲਬ ਐਵੇਂ ਲੱਗਦਾ ਜਿਵੇਂ ਕਈ ਦੱਸ ਸਤ ਉਹ ਸਸਤੀ ਵਾਲੀ ਕੜੀ ਚਾਵਲ ਲੱਗ ਜਾਗੇ
ਵੈਸੇ ਮਤਲਬ ਤੁਸੀਂ ਕਿਵੇਂ ਦੀ ਕੜੀ ਖਾਂਦੇ ਹੋ ਪਕੌੜੇ ਵਾਲੀ ਜਾਂ ਸਿੰਪਲ ਖਾਂਦੇ ਹੋ
ਮੈਂ ਤੇ ਮਤਲਬ ਪਕੌੜੇ ਵਾਲੀ ਮੈਨੂੰ ਜ਼ਿਆਦਾ ਅੱਛੀ ਲੱਗਦੀ ਹੈ ਪਰ ਪਤਾ ਹੈ ਪਕੌੜੇ ਵਾਲੀ ਵੀ ਬਹੁਤ ਅਲੱਗ ਵਰਾਇਟੀਆਂ ਦੀ ਬਣਦੀਆਂ ਨੇ ਜਿਵੇਂ ਅਸੀਂ ਲੋਕ ਪੰਜਾਬੀਆਂ ਵਿੱਚ ਪਿਆਜ ਪਾ ਕੇ ਪਕੌੜੇ ਬਣਾਉਂਦੇ ਨੇ ਤੇ ਅਸੀਂ ਜਿੱਥੇ ਪਹਿਲੇ ਰਹਿੰਦੇ ਸੀ ਨਾ ਉੱਥੇ ਜੋ ਹਿੰਦੂ ਲੋਕ ਸੀ ਨਾ ਉਹ ਲੋਕ ਅਲੱਗ ਤਰ੍ਹਾਂ ਨਾਲ ਬਣਾਉਂਦੇ ਸੀ ਉਹ ਲੋਕ ਮਤਲਬ ਜੋ ਦਾਲ ਦੇ ਖਾਲੀ ਛੋਟੇ ਛੋਟੇ ਪਕੌੜੇ ਬਣਾ ਲਏ ਔਰ ਉਹਦੇ ਨਾਲ ਹੋ ਗਿਆ ਕੰਮ ਬਸ
ਮਤਲਬ ਅ ਅਸੀਂ ਵੀ ਕਾਫੀ ਤਰੀਕੇ ਨਾਲ ਬਣਾ ਲੈਂਦੇ ਹਾਂ ਜਿਵੇਂ ਪਿਆਜ ਪਾਕੇ ਵੀ ਬਣਾ ਲੈਂਦੇ ਹਾਂ ਤੇ ਇੱਕ ਲੌਕੀ ਪਾਕੇ ਵੀ ਬਣਦੇ ਨੇ
ਅੱਛਾ
ਹਾਂਜੀ ਤੇ ਮਤਲਬ ਜਿਵੇਂ ਆਪਾਂ ਲੋਕ ਲੋਕੀ ਤੁਹਾਡੇ ਉੱਥੇ ਲੋਕੀ ਕਹਿੰਦੇ ਨੇ ਨਾ ਕਿ ਕੁਝ ਹੋਰ ਕਹਿੰਦੇ ਨੇ
ਹਾਂਜੀ ਲੋਕੀ ਕਹਿੰਦੇ ਨੇ
ਹਾਂ ਹਾਂ ਕਈ ਵਾਰ ਨਾ ਕੁਝ ਅਲੱਗ ਕਹਿੰਦੇ ਨੇ ਤਾਂ ਤੁਹਾਨੂੰ ਸਮਝ ਨੀ ਆਉਂਦਾ ਹੋਣਾ ਤੇ ਉਹਦੇ ਵੀ ਹਾਂ ਬਸ ਹਾਂਜੀ ਮਤਲਬ ਉਹਨੂੰ ਕੱਦੂਕਸ ਕਰਕੇ ਨਾ ਉਹ ਚ ਮਸਾਲੇ ਭਰ ਕੇ ਮਤਲਬ ਫੇਰ ਬੜਾ ਟੇਸਟੀ ਲੱਗਦੇ ਨੇ ਉਹ ਬਈ
ਹਾਂਜੀ
ਹਮ ਬੇਸਨ ਵਾਲੇ ਵੀ ਬਣਦੇ ਨੇ ਵੈਸੇ ਜਿਹੜੇ ਕੋਈ ਸਿੰਪਲ ਬੇਸਨ ਚ ਬਣਾਉਂਦੇ ਨੇ
ਹਾਂਜੀ
ਹਮ ਤੁਸੀਂ ਦੱਸੋ ਤੁਹਾਨੂੰ ਕੀ ਕੀ ਪਸੰਦ ਹੈ ਹੋਰ ਖਾਣਾ
ਖਾਣ ਚ ਤਾਂ ਹੁਣ ਜਿਵੇਂ ਮੈਨੂੰ ਚਾਈਨੀਜ਼ ਵਗੈਰਾ ਵੀ ਬਹੁਤ ਪਸੰਦ ਹੈ ਜਿਵੇਂ ਚਾਮਿਨ ਵਗੈਰਾ ਮੈਂ ਖਾਂਦੀ ਹਾਂ ਬਹੁਤ ਮੋਮੋਸ
ਠੀਕ ਖਾਂਦੇ ਹੋ ਕਿ ਮਤਲਬ ਬਾਹਰ ਬਾਜ਼ਾਰ ਚ ਜਾ ਕੇ ਖਾਂਦੇ ਹੋ
ਘਰੇ ਤਾਂ ਐ ਸਭ ਵਿੱਚ ਬੜਾ ਟਾਈਮ ਲੱਗ ਜਾਂਦਾ ਹੈ ਯਾਰ
ਹਮ ਹਮ ਸਹੀ ਗੱਲ ਹੈ ਵੈਸੇ ਤੁਹਾਡੀ
ਅ ਗਰਮੀਆਂ ਚ ਤਾਂ ਹੋਰ ਹੀ ਮਨ ਨ ਕਰਦਾ ਇਸ ਸਭ ਚੀਜ਼ਾਂ ਉਣ ਦਾ ਫਿਰ ਮਤਲਬ ਯਾ ਤੇ ਚਲਾ ਲਓ ਤੇ ਬੈਠ ਫਿਰ ਕੋਈ ਗਰਮ ਗਰਮ ਲਿਆ ਦੇ ਤਦ ਤੇ ਅਸੀਂ ਖਾ ਲਾਂਗੇ ਪਰ ਖੁਦ ਬਣਾ ਕੇ ਲਿਆਓ ਫੇਿਰ ਨੀ ਖਾਣ ਹੁੰਦਾ ਗਰਮ ਗਰਮ
ਇੱਕੋ ਕਹਿਣਾ ਬੇਟਾ ਇੰਨੀ ਗਰਮੀ ਹੋ ਰਹੀ ਹੈ ਖੁਦ ਉੱਠੋ ਖੁਦ ਬਣਾਓ ਖੁਦ
ਉਹੀ ਗੱਲ ਹੈ ਔਰ ਫੇਿਰ ਐਸਾ ਵੀ ਨਹੀਂ ਕਿ ਅਸੀਂ ਬਣਾ ਲਈ ਅਤੇ ਫਿਰ ਐਵੇਂ ਹੁੰਦਾ ਨਾ ਜਿਵੇਂ ਤੁਸੀਂ ਰਸੋਈ ਤੋਂ ਗਰਮ ਗਰਮ ਬਣਾ ਕੇ ਆਓ ਤੇ ਫਿਰ ਤੁਹਾਡੇ ਤੋਂ ਖਾਣ ਨੀ ਹੁੰਂਦਾ ਉਸ ਵੇਲੇ ਹੋਰ ਫਰ ਜਦ ਤੱਕ ਹਾਂਜੀ ਹਾਂਜੀ ਹਜੀ ਬੋਲੋ ਵੋੱਲੋ
ਜਿਵੇਂ ਮਤਲਬ ਆਪਾਂ ਕੁਕਿੰਗ ਕੁਛ ਵੀ ਕਰਦੇ ਆ ਨਾ ਇਨੀ ਗਰਮੀ ਚ ਆਪਾਂ ਕਰਦੇ ਆਾਂ ਆਪਣੇ ਦਿਿਲ ਨਾਲ ਕਰਦੇ ਆਾਂ ਬਟ ਉਓਹੀ ਹੁੰਦਾ ਜਦੋਂ ਆਪਾਂ ਖਾਣ ਦਾ ਕਰਦੇ ਆਪ ਬਣਾ ਬਣਾ ਕੇ ਥੱਕ ਜਾਂਦੇ ਆ ਕਹਨਦੇ ਅਸੀਂ ਨਹੀਂ ਖਾਣਾ
ਹਾਂਜੀ ਉਹੀ ਹੈ ਬਸ ਬਾਕੀ ਇਹ ਮਤਲਬ ਕੁੱਝ ਚੀਜ਼ਾਂ ਤਾਂ ਅੱਛੀ ਨਹੀਂ ਲੱਗਦੀਆਂ ਜਿਵੇਂ ਮੈਂ ਕਰੇਲੇ ਲੌਕੀ ਤਰੋਈ ਐਸਾ ਬਿਲਕੁਲ ਵੀ ਮੈਨੂੰ ਚੰਗਾ ਨਹੀਂ ਲੱਗਦਾ
ਨਹੀਂ ਦੇਖੋ ਕਰੇਲੇ ਵੀ ਮੈਂ ਖਾ ਲੈਂਦੀ ਹਾਂ ਲੌਕੀ ਵੀ ਖਾ ਲੈਂਦੀ ਹਾਂ ਬਟ ਤਰੋ ਤੋਰੀ ਨਹੀਂ ਖਾਂਦੀ ਹੈਗੀ
ਨਹੀਂ ਹੁਣ ਤੁਹਾਡੀ ਗੱਲ ਮੇਰੀ ਮੰਮਾ ਨਾਲ ਸੁਣ ਲੈਣ ਨਹੀਂ ਤੇ ਮੈਨੂੰ ਤਾਂ ਨੇ ਮਾਰ ਰਗੀ
ਨਹੀਂ ਵੈਸੇ ਮੈਂ ਤੁਹਾਨੂੰ ਸੱਚੀ ਦੱਸਿਆ ਲੋਕੀ ਮੇਰੀ ਫੇਵਰੇਟ ਸਬਜ਼ੀਆਂ ਚੋਂ ਇੱਕ ਹੈ
ਬਸ ਕਰੋ ਯਾਰ ਹੁੰਦਾ ਤਾਂ ਬੁਰਾ ਲੱਗ ਰਿਹਾ
ਨਹੀਂ ਮਤਲਬ ਬਸ ਇਹ ਹੈ ਕੀ ਹਾਂ ਮੈਂ ਦਾਲਾਂ ਥੋੜੀਆਂ ਘੱਟ ਖਾਂਦੀ ਹਾਂ ਬਾਕੀ ਸਾਰੀਆਂ ਸਬਜ਼ੀਆਂ ਖਾ ਲੈਣੀ ਹਾਂ
ਨਹੀਂ ਬਟ ਲੋਕੀ ਤਾਂ ਬਹੁਤ ਹੈਲਦੀ ਹੁੰਦੀ ਹੈ ਪਰ ਤੁਹਾਡੀ ਫੇਵਰੇਟ ਹੈ ਉਓਹੀ ਮੈਂ ਸੋਚ ਰਹੀ ਹ ਮੈਨੂੰ ਤਾਂ ਬਿਲਕੁਲ ਵੀ ਅੱਛੀ ਨਹੀਂ ਲੱਗਦੀ
ਉਹ ਉਹ ਤੁਹਾਨੂੰ ਪਤਾ ਕਿ ਫੇਰ ਮੰਮਾ ਜਦੋਂ ਬਣਾਉਂਦੇ ਨੇ ਫੇਿਰ ਤਾਂ ਵਧੀਆ ਹੀ ਲੱਗਦੀ ਹੈ
ਮੈਨੂੰ ਤਾਂ ਕੁੰਦਰੂ ਵਗੈਰਾ ਵੀ ਅੱਛਾ ਨੀ ਲੱਗਦਾ ਦਾ
ਹੋਰ ਮਤਲਬ ਫੇਰ ਹੋਰ ਤੁਸੀਂ ਕਿਹੜੀ ਸਬਜ਼ੀ ਖਾ ਲੈਂਦੇ ਹੋ
ਮੈਂ ਤਾਂ ਮਤਲਬ ਜ਼ਿਆਦਾਤਰ ਐਵੇਂ ਪਾਲਕ ਵਗੈਰਾ ਖਾ ਲਵਾਂਗੀ ਗ੍ਰੀਨ ਵੈਜੀਟੇਬਲਸ ਵਿੱਚ ਵੈਸੇ ਪਰ ਕਟੈਲ ਮੈਨੂੰ ਬਹੁਤ ਟੇਸਟੀ ਲੱਗਦਾ ਲੇਕਿਨ ਉਹਦੇ 'ਚ ਰਿਸਕ ਬਹੁਤ ਹੁੰਦਾ ਕਿ ਹੋਰ ਇਹ ਫਰਾਾਈ ਕਰਨ ਲਗੋ ਤਾਂ ਉਹ ਤਾਂ ਬੀਜ ਜਾਓ ਛੱਲ ਪੈਂਦਾ ਤੇ ਇੱਕ ਵਾਰ ਸਾਡੀ ਮੰਮਾ ਬਣਾ ਰਹੇ ਸੀ ਤੇ ਉਹ ਦਾ ਬੀਜਾ ਫਟ ਗਿਆ ਸੀ ਤੇ ਉਹਨਾਂ ਦਾ ਪੂਰਾ ਤਾਂਹਾ
ਇਹ ਕਿਹੜੀ ਸਬਜ਼ੀ
ਕਟ ਕਟਲ ਨੀ ਪਤਾ ਤੁਹਾਨੂੰ ਅਰੇ ਸਾਡੇ ਤਾਂ ਸਕੂਲ ਚ ਪੇੜ ਸੀਗਾ ਕਟਲਲਾ ਅਰੇ ਮਤਲਬ ਤੁਸੀਂ ਇੱਕ ਵਾਰ ਚੈੱਕ ਕਰਨਾ ਗੂਗਲ ਵਿੱਚ ਪਾ ਕੇ ਬ ਬ ਰ ਬ ਮ ਫਰੂਟ ਉਨੂੰ ਬੋਲਦੇ ਨੇ ਇੰਗਲਿਸ਼ ਇਚ ਉਹ ਨਾ ਐਵੇਂ ਥੋੜ੍ਹਾ ਉਹਨੂੰ ਛ ਛੋਟਾ ਛੋਟਾ ਪੀਸ ਵਿੱਚ ਕੱਟ ਕੇ ਉਹਨੂੰ ਪਲਾਂ ਫਰਾਏ ਕਰਨਾ ਪੈਂਦਾ। ਫੇਰ ਉ ਜਦ ਥੋੜ੍ਹਾ ਸੋਫਟ ਹੋ ਜਾਏ ਤਾਂ ਉਨੂੰ ਕੱਢ ਲਓ ਅਲੱਗ ਪਲੇਟ ਇਚ ਤੇ ਫੇਰ। ਜਿਵੇਂ ਅਸੀਂ ਰਾਜਮਾਂ ਦਾ ਮਸ ਤਾਰਲਾ ਕਰਦੇ ਉ ਸਾਰਾ?
ਹਾਂਜ
ਬਸ ਥੋੜਾ ਵੱਧ ਕਰਨਾ ਪੈਂਦੇ। ਕਿਉਂਕਿ ਏਦੇ ਚ ਤਰੀ ਨੀ ਹੁੰਦੀ ਸੁੱਖਾ- ਸੁੱਖਾ ਬਣਦੇ।
ਠੀਕ ਐ-ਠੀਕ ਐ। ਮਤਲਬ ਜਿਵੇਂ ਆਪਣੀ ਪਿੰਡੀ ਦੀ ਸ ਸਬਜ਼ੀ ਹੁੰਦੀ ਐ। ਸੁੱਕੀ ਓਵੇਂ ਬਣ ਦਾ ਇਹ
ਪਰ ਮਤਲਬ ਪਿੰਡ ਚ ਅਸੀਂ ਲੇਸੁਣ ਵਗੈਰਾ ਫਿਰ ਨਹੀਂ ਪਾਂਦੇ। ਪਰ ਏਦੇ ਚ ਲੇਸੁਣ ਵਗੈਰਾ ਸਭ ਪੈਂਦਾ ਐ ਔ ਤੇ ਜਿਆਦਾ ਮਸਾਲਾ ਕਰਲੋ ਫੇਰ ਜੋ ਸ ਫਰਾਈਡ ਵਾਲਾ ਕਠਹਲ ਹੁੰਦਾ ਉਹਦੇ ਚ ਡਾਲ ਲੋ ਤੇ ਮਲਬ ਜਿਵੇਂ ਐਵੇਂ ਹੁੰਦਾ ਏ ਕਿ ਜਿਹਨਾਂ ਨੂੰ ਨੋਨ ਵੈਜ ਨਈ ਖਾ ਸਕ ਦੇ ਜਿਹੜੇ ਲਾ ਜਿੰਨਾ ਦਾ ਮਨ ਕਰਦਾ ਐ। ਨੋਨ ਵੈਜ ਆਟ ਟੇਸਟ ਦਾ ਤੇ ਕਟਹਲ ਦਾ ਇੱਕ ਦਮ ਨੋਨ ਵੈਜ ਆ ਟੇਸਟ। ਆਂਦਾ
ਓਕੇ- ਓਕੇ। ਕਿਉਂਕਿ ਮੈਨੂੰ ਅਸੀਂ ਇਹ ਕਦੇ ਬਣਾਈ ਨੀ ਨਾ ਇਸੇ ਕਰਕੇ ਤਨੂੰ ਪੁੱਛਿਆ।
ਅੱਛਾ-ਅੱਛਾ। ਤੁਸੀਂ ਨੋਨ ਵੈਜ ਖਾਂਦੇ ਔ? ਓਕੇ-ਓਕੇ-ਓਕੇ। ਹਾਂ ਤੇ ਤੁਸੀਂ ਇੱਕ ਵਾਰ ਕਟਹਲ ਟਰਾਏ ਕਰਿਓ। ਬੋਤ ਸਵਾਦ ਬਣਦਾ ਐ।
ਹਾਂਜੀ ਨੀ ਜਰੂਰ ਕਰਾਂਗੀ।
ਹਾਂਜੀ। ਬਟ ਬਸ ਉਦੇ ਚ ਥੋੜੀ ਸੀ ਸੇਫਟੀ ਬਰਤਨਾ। ਕਿ ਮਤਲਬ ਬਿਲਕੁਲ ਵੀ ਕਠਰਲ ਗਿੱਲਾ ਨਾ ਹੋਏ । ਜਦ ਤੁਸੀਂ ਪਾਣ ਲੱਗੋ ਇੱਕਦਮ ਸੁੱਕ ਗਿਆ ਹੋਏ। ਕਿਉਂਕਿ ਉ ਗਿੱਲਾ ਅਗਰ ਪਾਓਗੇ ਨਾ ਤੇ ਫੇਰ ਓ ਬੀਜਾ ਅਗਰ ਫੱਟ ਜਾਂਦੇ ਤੇਲ ਵਿੱਚ ਜਾ ਕੇ ਤੇ ਫੇਰ ਬੋਤ ਐਵੇਂ ਹੱਥ ਵਗੈਰਾ ਵੀ ਜਲ ਸਕਦਾ ਤਾਂਈ ਸਾਡੇ ਘਰ ਵੀ ਬਹੁਤ ਘੱਟ
ਹਾਂਜੀ ਕਿਉਂਕਿ ਸੇਫਟੀ ਇਹ ਚ ਯੂਜ ਕਰਨੀ ਪੈਂਦੀ ਹੈ ਕਾਫ਼ੀ ਠੀਕ ਹੈ ਚਲੋ ਠੀਕ ਹੈ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰ
ਹਾਂਜੀ ਮੈਨੂੰ ਵੀ ਸਤਿ ਸ੍ਰੀ ਅਕਾਲ
ਕੇ ਜੀ